ਅ ਹਾਂਜੀ ਸਤਿ ਸ੍ਰੀ ਅਕਾਲ ਹੋਰ ਕਿੰਨੀਆਂ ਹਾਂ ਹੋਰ ਕਾਰਬਤੀ
ਹਾਂਜੀ ਠੀਕ ਨੇ ਖੇਲਣ ਤੇ ਲੱਗੀਆਂ ਦਿਨ ਛੁੱਟੀਆਂ ਪੈ ਗਈ ਨੇ
ਹਾਂ ਹਾਂ ਛੁੱਟੀਆਂ ਪੈ ਗਈ ਉਹਹੀ ਤਾਂ ਗੱਲ ਕਰ ਰਹੇ ਸੀ ਕਿ ਬੱਚੇ ਜਾਂਦੇ ਸੀ ਬਾਹਰ ਤੇ ਬੱਚਿਆਂ ਨੂੰ ਉਹਨਾਂ ਘਰ ਬੈਠੋ ਤੇ ਉਹਨਾਂ ਦੇ ਕੋਲੋਂ ਬਸ ਉਹਨਾਂ ਨੂੰ ਤਾਂ ਕੁਛ ਕਰਨਾ ਨੀ ਜਾਂ ਖਲੇਰਾ ਪਾਉਣਾ ਤੇ ਹੁਣ ਬਾਹਰ ਕਹਿੰਦੇ ਵੀ ਅਸੀਂ ਬਾਹਰ ਜਾਣਾ ਹੈ ਬਾਹਰ ਪ੍ਰਦੂਸ਼ਣ ਇੰਨਾ ਹੈਗਾ ਤੇ ਮਤਲਬ ਘਰ ਦੇ ਆਲੇ ਆ ਦੁਆਲੇ ਸਾਰੇ ਫੈਕਟਰੀਆਂ ਨੇ ਤੇ ਉਹ ਫੇਰ ਹੁਣ ਬੱਚਿਆਂ ਨੂੰ ਮਨ ਕਰਦੀ ਵੀ ਸੀ ਮੈਂ ਕਿਹਾ ਹਾਂ ਕਿਉਂਕਿ ਬਰਤਨ ਵਗੈਰਾ ਧੋਂਦੇ ਆ ਮਤਲਬ ਧੋਂਦੇ ਆ ਨਾ ਤੇ ਮਤਲਬ ਤਜ਼ਾਬ ਵਗੈਰਾ ਹੁੰਦੀ ਏ ਪੰਜਾਬ ਵਗੈਰਾ ਤੇ ਉਹ ਹਾਂ ਉਹ ਅੱਖਾਂ ਤੇ ਸਿਰ ਤੇ ਬੜੀ ਚੜ੍ਹਦੀ ਏ ਤੇ ਹੁਣ ਉਹ ਕਿਹਾ ਸੀ ਮੈਂ ਕਿਹਾ ਹੁਣ ਇਧਰ ਫੈਕਟਰੀਆਂ ਸ਼ੁਰੂ ਹੋ ਗਈਆਂ ਨੇ ਫੈਕਟਰੀਆਂ ਦਾ ਕੰਮ ਸ਼ੁਰੂ ਹੋਇਆ ਤੇ ਦਸ ਵੀ ਇੰਨੀ ਆਉਂਦੀ ਏ ਮਤਲਬ ਹਾਂ ਘਰ ਵਿੱਚ ਵੀ ਇੰਨੀ ਡਸਟ ਹੋ ਜਾਂਦੀ ਔਰਤ ਜਾਾਬ ਦੀ ਸਮੈਲ ਘਰ ਤੱਕ ਪਹੁੰਚਦੀ ਇਨੀ ਹੋ ਜਾਂਦੀ
ਸਹੀ ਗੱਲ ਹੈ ਨਹੀਂ ਮੇਰੇ ਸਾਡੇ ਘਰ ਦੇ ਵਿਆਹ ਬਸ ਹੈਗਾ ਧੂੰਆਂ ਬਹੁਤ ਸਾਡੇ ਘਰ ਦੇ ਕੋਲ ਫੈਕਟਰੀਆਂ ਦਾ ਨਾ ਧੂੰਆਂ ਬੜਾ ਹੈ ਤੇ ਨਾਲ ਨਾਲੀਆਂ ਨੇ ਉਹਦੇ ਚ ਵੀ ਕੰਧ ਸੁੱਟਿਆ ਦਾ ਹੁੰਦਾ ਉਹਨਾਂ ਨੇ ਹੈਲੋ ਹੈਲੋ ਹਾਂਜੀ ਹਾਂਜੀ ਮੈਂ ਕਹਿ ਰਹੀ ਸੀ ਨਾਲੀਆਂ ਵਗੈਰਾ ਵੀ ਭਰੀਆਂ ਹੋਈਆਂ ਸਾਡੀਆਂ ਨਾ ਤੇ ਦਿੱਕਤ ਕਰਦੀ ਹੈ ਬੱਚਿਆਂ ਨੂੰ ਉਹ ਬੋ ਆਉਂਦੀ ਨਾ ਪਾਣੀ ਖੜਾ ਰਹਿੰਦਾ ਹੈ ਪਾਣੀ ਖੜਾ ਹੁੰਦਾ ਅੱਗੇ ਜਾ ਵਗਦਾ ਨਹੀਂ ਪਾਣੀ ਅੱਗੇ ਜਾਂਦਾ ਨੀ ਉਰੇ ਰੁਕ ਦਾ ਰੁਕਦਾ ਰੁਕਦਾ ਫੇਰ ਉੱਧਰ ਹੀ ਮੱਛਰ ਹੋ ਜਾਂਦੇ ਨੇ ਉੱਧਰ ਈ ਬੋ ਬੂ ਹਾਂ ਤੇ ਇਹ ਗੱਲ ਸਮਝਦੇ ਨੀ ਤੁਸੀਂ ਮੰਨੋ ਤੇ ਇਤਨਾ ਸਾਡੇ ਸਿਸਟਮ ਨਹੀਂ ਥੈਲੀਆਂ ਦੀ ਥੈਲੀਆਂ ਚੁੱਕ ਚੁੱਕ ਸੁੱਟਦੇ ਨੇ ਨਾਲੀਆਂ ਦੇ ਵਿੱਚ
ਕੇ ਹਾਂ ਉਹ ਤੇ ਹੈ ਈ ਇਹ ਅੱਗੋਂ ਸਾਨੂੰ ਹੀ ਖ਼ਰਾਬ ਕਰਦਾ ਉਹ ਨੀ ਨਾ ਪ ਪਤਾ ਲੱਗਦਾ ਵੀ ਸਾਨੂੰ ਹੀ ਖ਼ਰਾਬ ਕਰੇਗਾ ਮੱਛਰ ਪੈਦਾ ਹੋਣਗੇ ਤੇ ਫੇਰ ਹੁਣ ਉਹ ਹੁਣ ਗਰਮੀ ਆ ਗਈ ਮੱਛਰਾਂ ਨੇ ਤਾਂ ਓਦਾਂ ਹੀ ਦੇਖੋ ਮਾੜੇ ਜਿਹੀ ਗੰਦਗੀ ਦੇਖ ਣੀ ਹੈ ਤਾਂ ਮੱਛਰਾਂ ਨੇ ਪੈਦਾ ਹੋ ਜਾਣਾ ਤੇ ਹ ਪਾਣੀ ਹੁਣ ਕਹਿੰਦੇ ਤਾਂ ਹੈ ਪਾਣੀ ਵੀ ਨੀ ਖੜਾ ਆਪਣਾ ਭਾਵੇਂ ਸਾਫ਼ ਪਾਣੀ ਵੀ ਆ ਉਹਨੂੰ ਵੀ ਖੜਾ ਨਾ ਹੋਣ ਦਿਓ ਤੇ ਉਹਦੇ ਵਿੱਚ ਮੱਛਰ ਪੈ ਜਾਂਦੇ ਨੇ ਮਤਲਬ ਮੱਛਰ ਆ ਜਾਂਦੇ ਨੇ ਤੇ ਉਹਦੇ ਨਾਲ ਡੇਂਗੂ ਹੋ ਗਿਆ ਪਹਿਲਾਂ ਦੇਖੋ ਕਿੰਨਾ ਰੌਲਾ ਪਿਆ ਸੀ ਇਹਦੇ ਨਾਲ ਡੇਂਗੂ ਸ਼ੁਰੂ ਹੋ ਜਾਂਦੇ ਨੇ
ਹਾਂ ਸਹੀ ਗੱਲ ਹੈ ਬਿਲਕੁਲ ਹੁਣ ਤੁਸੀਂ ਮੰਨਿਓ ਮੇਰੇ ਬੇਟੇ ਨੂੰ ਐਲਰਜੀ ਸੀ ਧੂੰਏ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਡਾਕਟਰ ਮੈਂ ਸਰਕਾਰੀ ਹਸਪਤਾਲ ਲੈ ਕੇ ਗਈ ਸੀ ਹਰ ਟਾਈਮ ਮੈਨੂੰ ਖਾਂਸੀ ਆਂਦੀ ਸੀ ਹਰ ਟਾਈਮ ਹਰ ਟਾਈਮ ਫੇਰ ਡਾਕਟਰ ਨੇ ਇੱਕੋ ਗੱਲ ਕਹੀ ਕਿ ਤੁਹਾਡੇ ਘਰ ਦੇ ਆਸ ਪਾਸ ਫੈਕਟਰੀਜ਼ ਨੇ ਮੈਂ ਕਿਹਾ ਹਾਂਜੀ ਧੂੰਆ ਐ ਮੈਂ ਕ ਕਿਹਾ ਹਾਂਜੀ ਕਹਿੰਦਾ ਫਿਰ ਤੁਸੀਂ ਨਾ ਛੇ ਸਾਲ ਤੱਕ ਤੁਹਾਡਾ ਬੇਟਾ ਇਵੇਂ ਰਹੇਗਾ ਪਰੇਸ਼ਾਨ ਹੈਲੋ
ਬੱਚੇ ਨੂੰ ਸਹਿਣ ਦੀ ਆਦਤ ਪੈ ਜਾਂਦੀ ਹੈ ਨਾ ਫਿਰ
ਹਾਂਜੀ ਉਹ ਬਸ ਮੈਂ ਉਹਨੂੰ ਕਿਹਾ ਕਿ ਛੇ ਸਾਲ ਤੱਕ ਥੋੜਾ ਉਹ ਪਰੇਸ਼ਾਨ ਰਹੇਗਾ ਫੇਰ ਫੇਰ ਉਸ ਤੋਂ ਬਾਅਦ ਹੁਣ ਚ ਇਹੀ ਹੁੰਦਾ ਛੇ ਸਾਲ ਤੋਂ ਜਿਵੇਂ ਹੋਇਆ ਉਹਨੇ ਸੁਭਾਅ ਠੀਕ ਹੋ ਗਿਆ ਬਿਲਕੁਲ ਹੀ ਹੁਣ ਮਾੜੀ ਮੋਟੀ ਖਾਂਸੀ ਲਗਦੀ ਆਪਣੇ ਆਪ ਹੀ ਠੀਕ ਹੋ ਜਾਂਦੀ ਪਤਾ ਨੀ ਲੱਗਦਾ ਕਦੋਂ ਹੋ ਗਈ ਹੈ ਪਹਿਲਾਂ ਤਾਂ ਮੈਂ ਝੱਟ ਜਾ ਕੇ ਪਹਿਲੇ ਜਿਵੇਂ ਖਾਂਸੀ ਹੋ ਨਾਲ ਹੀ ਦਵਾਈ ਲੈ ਕੇ ਆਣੀ ਜਿਵੇਂ ਖਾਂਸੀ ਹੋਈ ਨਾਲ ਹੀ ਹੁਣ ਮੈਂ ਦਵਾਈ ਵੀ ਨਹੀਂ ਲਿਆਂਂਦੀ। ਜਦਨ ਬਹੁਤ ਜਿਆਦਾ ਹੋ ਜਾਂਦਾ ਨਾ ਫਿਰ ਮੈਂ ਲਿਆ ਆਨੀ। ਪੈਂਦੀ ਖਾਂਸੀ ਨੇ ਛੋਟੀ ਮੋਟੀ ਹੁਣ ਮੇਰੀ ਬੇਟੀ ਪਿੱਛੇ ਜੁਕਾਮ ਲੱਗਿਆ ਆਪਣੇ ਆਪ ਠੀਕ ਹੋ ਗਿਆ ਪਤਾ ਨੀ ਲੱਗਾ। ਜਾ ਕਦੋ
ਹਾਂ ਬਸ ਉਹ ਹੈ ਨਾ ਹੁਣ ਥੋੜਾ ਮੌਸਮ ਵੀ ਏਦਾਂ ਹੋ ਗਿਆ ਨਾ ਬੱਚੇ ਪਾਣੀ ਪੂਣੀ ਠੰਢਾ ਪੀ ਲੈਂਦੇ ਐ ਨਾ ਫਰਿਜ
ਹਾਂਜੀ ਹੁਣ ਵੀ ਮੈਂ ਦੇਖਿਆ ਕਿ ਨਾਸਾਂ ਦੇ ਵਿੱਚ ਚਾਰ ਚਾਰ ਬਰਫ਼ ਪਾਈ ਦੀ
ਅੱ ਅੱਛਾ ਤੇ ਹਾਂ ਫਰਿਜ ਫਰੁਜ ਖੋਲ ਲੈਂਦੇ ਹੋਣੇ ਆ ਨਾ।
ਦਿਨ ਫਰੀ ਖੋਲ ਖੜੇ ਰਹਿੰਦੇ ਨੇ ਠੰਡੀ ਹਵਾ ਫਰੀਜ ਖੋਲ ਕੇ ਲੈਂਦੇ।
ਹਾਂ ਉਹ ਸ਼ਿਮਲਾ ਬਣਾਈ ਰੱਖਦੇ ਨਾ ਬਚੇ ਵੀ ਇਹ ਸ਼ਿਮਲੇ ਦੀ ਫੇਰ ਆਹ ਥੋੜੀ ਫੀਲਿੰਗ ਅਸੀਂ ਇਹਦੇ ਵਿੱਚੋਂ ਲੀਏ ਅਹ ਤੇ ਆ ਤੇ ਕਹਿੰ ਏਦਾਂ ਬਰਫ਼ ਪਾ ਸਾਡੇ ਇੱਕ ਪਹਿਲੇ ਫਰਿਜ ਸੀ ਨਾ
ਹੈਲੋ ਹੈਲੋ ਹਾਂਜੀ ਹਾਂਜੀ
ਹਾਂ ਮੈਂ ਕਿਹਾ ਕਹਿੰਦੇ ਸੀ ਵੀ ਸ਼ਿਮਲੇ ਦੀ ਤੁਸੀ ਫੀਲਿੰਗ ਲੈਣੀ ਆ ਨਾ। ਤੇ ਫਰਿਜ ਖੋਲ ਕੇ ਬਹਿ ਜੋ ਤੇ ਤੁਹਾਨੂੰ ਆਪਣਾ ਸ਼ਿਮਲਾ ਸ਼ਿਮਲਾ ਮਹਿਸੂਸ ਹੋਏਗਾ ਮੈ ਕਿਹਾ ਅੱਛਾ। ਮੈਂ ਕਿਹਾ ਉਹ ਤਾਂ ਸਿਰਫ ਫੇਸ ਫੇਸ ਤੇ ਹੋਏਗਾ। ਹੂੰ ਉਹ ਤੇ ਹਾਂ ਹੋਰ ਬਸ ਬਾ ਅੱਜ ਕੱਲ ਬਸ ਸਈ ਹੈ ਨਾ ਠੰਡੇ ਪਾਣੀ ਤੋਂ ਬਗੈਰ ਗੁਜ਼ਾਰੇ ਨੀ ਹੈਗੇ ਤੇ ਇੱਕ ਪਿਓ ਤੇ ਫੇਰ ਮਤਲਬ ਖਾਂਸੀ ਜੁਕਾਮ
ਤੇ ਮੇਰਾ ਬੇਟਾ ਨੇ ਤੂੰ ਤੋਂ ਵੀ ਬੜਾ ਸ਼ੌਕ ਹੈ ਨਿੰਬੂ ਪਾਣੀ ਸ਼ਰਬਤ ਤਾਂ ਉਹ ਆਪੇ ਬਣਾਉਂਦਾ ਹੈ ਤੇ ਉਹ ਗੰਦ ਏਦਾਂ ਗੰਦ ਪਾਉਂਦਾ ਇਨਾ ਗੰਦ ਪਾਉਂਦਾ ਜਿਵੇਂ ਉਹ ਪੀਏਗਾ ਤੇ ਨਾਲ ਹੀ ਕੀੜੀਆਂ ਸਾਡੇ ਨਾ ਕੀੜੀਆਂ ਦਾ ਕੋਈ ਹੱਲ ਦੱਸੋ ਸਾਡੀ ਕੀੜੀਆਂ ਬਹੁਤ ਬਹੁਤ ਬਹੁਤ ਬਹੁਤ ਜ਼ਿਆਦਾ ਕੀੜੀਆਂ ਨੇ।
ਹਾਂ ਕੀੜੀਆਂ ਉਹ ਤਾਂ ਏ। ਪਰ ਉਹ ਤੁਸੀਂ ਉਹ ਇੱਕ ਲਕਸ਼ਮਣ ਰੇਖਾ ਆਉਂਦੀ ਹੈ ਉਹ ਲਗਾ ਦਿਆ ਕਰੋ।
ਹਾਂਜੀ ਬਸ ਨਾਲਾਰੀ ਲਗਾਉਾਨਦੇ ਹਾਂ ਨਾਲਾਰੀ ਮਾਰ
ਨਾਲ ਹੀ ਹਾਂ ਫਿਰ ਪਤਾ ਕੀ ਲਛਮਣ ਰੇਖਾ ਤੇ ਉੱਥੇ ਹੋ ਸਕਦਾ ਨਾ ਵੀ ਜਿੱਥੇ ਸਾਡੇ ਕੀੜੀਆਂ ਦਾ ਮਤਲਬ ਥਾਂ ਹੈ। ਤੇ ਉੱਥੇ ਤਾਂ ਅਸੀਂ ਨਾ ਕਰਾਂਗੇ ਫੇਰ ਜਦੋਂ ਬੱਚਿਆਂ ਬੱਚਿਆਂ ਨੇ ਤੁਰਦੇ ਫਿਰਦਿਆਂ ਨੇ ਖਾਣਾ ਪੀਣਾ ਫੇਿਰ ਜੋ ਜੋ ਸੁੱਟੀ ਜਾਣਗੇ ਫਿਰ ਉੱਥੇ ਕੀੜੀਆਂ ਨੇ ਆਈ ਜਾਣੇ।
ਮੇਰੇ ਹਸਬੈਂਡ ਨੇ ਮੈਨੂੰ ਦੱਸਿਆ ਹੈਲੋ ਹੈਲੋ
ਹਾਂਜੀ
ਹਾਂਜੀ ਮੈਂ ਕਿਹਾ ਮੇਰੇ ਹਸਬੈਂਡ ਨੇ ਮੈਨੂੰ ਦੱਸਿਆ ਕਿ ਨਾ ਇੱਕ ਉਹਨਾਂ ਨੇ ਕਿਹਾ ਸੀ ਮੈਂ ਭੁੱਲ ਗਈ ਦੱਸਣਾ ਕੇਕ ਕੀ ਨਾਮ ਹੈ ਜਿਹੜੇ ਤੁਹਾਨੂੰ ਲੱਗਦਾ ਨਾ ਬਹੁਤ ਸਾਰੀ ਕੀੜੀਆਂ ਇਹਦੇ ਪਾਸੇ ਹੈਗੀਆਂ ਨੇ ਬਹੁਤ ਸਾਰੀ ਕੀੜੀਆਂ ਤੇ ਤੁਸੀਂ ਉਸ ਸਾਈਡ ਦੇ ਵਿੱਚ ਜੇ ਬੁਰਾ ਚੀਨੀ ਉਹਦੇ ਵਿੱਚ ਮਿੱਠਾ ਸੋਡਾ
ਅੱਛਾ
ਇਹ ਦੋਨੋਂ ਮਿਲਾ ਕੇ ਨਾ ਰੱਖ ਦੋ ਤੇ ਉਹ ਆਪਣੇ ਆਪ ਨਾ ਬੁਰਾ ਚੀਨੀ ਦੇ ਨਾਲ ਨਾਲ ਮਿੱਠਾ ਸੋਡਾ ਲੈ ਕੇ ਜਾਂਦੇ ਰਹਿਣਗੇ ਆਪਣੇ ਖਾਨਿਆਂ ਦੇ ਵਿੱਚ ਉਹ ਖਾਂਦੇ ਰਹਿਣਗੇ ਤੇ ਮਰਦੇ ਰਹਿਣਗੇ। ਗੇ ਤੇ ਉਹ ਮੈਨੂੰ ਮੈਂ ਕਰਾਂਗੀ ਦਵਾਂਗੀ ਤੁਹਾਨੂੰ ਮ
ਹਾਂ ਉਹ ਤੇ ਫੇਿਰ ਉਹ ਤੇ ਏਦਾਂ ਹੀ ਹੈ ਨਾ ਵੀ ਹੁਣ ਇਹ ਇੰਨੀ ਤਾਂ ਲਕਸ਼ਮ ਰੇਖਾ ਦੇ ਵਿੱਚ ਦੋ ਮਿੰਟਾਂ ਚ ਦੋ ਸਕਿੰਟਾਂ ਚ ਹੀ ਮਰ ਜਾਂਦੀਆਂ ਨੇ। ਹਮ ਹੁਣ ਸਾਡੇ ਹੁੰਦੇ ਆ ਜਦੋਂ ਬੱਚੇ ਨੇ ਕੋਈ ਨਮਕੀਨ ਵਗੈਰਾ ਸੁੱਟੀ ਹੈ ਰੋਟੀ ਰੋਟੀ ਸੁੱਟੀ ਹੈ ਫੇਿਰ ਮੈਂ ਉਹਦੇ ਆਲੇ ਦੁਆਲੇ ਰੋ ਉਹਦੇ ਆਲੇ ਦੁਆਲੇ ਲਾ ਦਿੰਦੀ ਆਾਂ ਤੇ ਸਾਰੀਆਂ ਮਰ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜੋ ਨਮਕੀਨ ਜਾਂ ਮਤਲਬ ਕੋਈ ਰੋਟੀ ਦਾ ਪੀਸ ਹੈ ਤੇ
ਸਹੀ
ਹਾਂ ਫੇਰ ਉਹ ਉਸ ਤੋਂ ਬਾਅਦ ਉਹ ਮਰ ਜਾਂਦੀ ਆ ਤੇ ਫੇਿਰ ਮੈਂ ਉਹ ਚੁੱਕ ਕੇ ਸੁੱਟ ਦਿੰਦੀ ਹਾਂ ਡਸਟਬੀਨ ਚ। ਹਮ ਨਹੀਂ ਮੈਂ ਤਾਂ ਹੁਣ ਕੋਕਰੋਚ ਵਗੈਰਾ ਦਾ ਵੀ ਧਿਆਨ ਰੱਖਣਾ ਪੈਂਦਾ। ਕਿਉਂਕਿ ਹੁਣ ਐਡੀਤ ਕਿਚਨ ਵਗੈਰਾ ਬੋਰਡ ਦੀ ਕਿਚਨ ਚਨ ਸਾਰੀ ਫੇਿਰ ਉਹਨੂੰ ਵੀ ਦੇਖਣਾ ਪੈਂਦਾ ਹੈ ਹੁਣ ਹੌਲੀ ਹੌਲੀ ਕੀੜੀਆਂ ਮੈਂ ਸਾਨੂੰ ਤਾਂ ਇਹ ਡਰ ਲੱਗਦਾ ਕਿ ਕੀੜੀਆਂ ਨਾ ਕੋਈ ਆਪਣਾ ਥਾਂ ਬਣਾ ਦੇਣ ਵੀ ਸਾਰਾ ਬੁੱਢ ਦੀ ਲ ਜੋ ਹੈਗੀ ਆ ਉਹ ਖਾ ਲੈਣ
ਹਾਂ ਨਹੀਂ ਕੀੜੀਆਂ ਤਾਂ ਚੁਰਖੈਰ ਨ ਖਾਂਦੀ ਦੀਮਕ ਤੋਂ ਡਰ ਲੱਗਦਾ। ਦੀਮਾ ਖਾਂਦੇ ਆ ਕੀੜੀਆਂ ਨੇ ਕੀੜੀਆਂ ਤੇ ਦੀਵਾਰਾਂ ਦੇ ਵਿੱਚੇ ਵੜ ਜਾਂਦੀ ਛੋਟੇ। ਛੋਟਾ ਗੋਲ ਬਣਾ। ਨਾ ਦੀਵਾਰਾਂ ਦੇ ਵਿੱਚੇ ਰਹਿੰਦੀਆਂ ਨੇ।
ਹੂੰ ਬਸ ਫੇਰ ਵੀ ਮੈਨੂੰ ਲੱਗਦਾ ਕਿ ਵੀ ਕਦੇ ਐ ਕੰਮ ਕਰਨਾ ਦੇਣ ਕੀ ਪਤਾ ਲੱਗਦਾ ਹੁਨੇ। ਕਿਸੇ ਚੀਜ਼ ਨੂੰ ਖਾਂਦਿਆਂ ਖਾਂਦਿਆ ਕਰਦੀਆਂ ਆ।
ਹੁਣ ਇੱਕ ਕੱਲ ਮੈਂ ਮੈਗੀ ਮਸਾਲੇ ਪਾਏ ਤੇ ਸਾਡੇ ਸਟੋਰੂਮ ਚ ਮੇਰੀ ਬੇਟੀ ਨੇ ਕਿਹਾ ਦੋ ਮੈਗੀ ਪਏ ਤੇ ਨੇ ਮੰਮਾ ਲਿਆਉਣਾ। ਤੁਸੀਂ ਮੰਨੋ ਕਿ ਉਹ ਪੈਕਟ ਪੂਰੇ ਬੰਦ। ਪਤਾ ਨਾ ਕਿਵੇਂ। ਕਿਵੇਂ ਅੰਦਰ ਬੜੀਆਂ ਨੇ ਜਾਂ ਤਾਂ ਖੁਦ ਖੋਲ ਕੇ। ਉਹਨਾਂ ਨੇ ਬਿੰਨ ਪੈਕਟ ਖੋਰੀਆਂ ਦੀਆਂ- ਪੂਰੀਆਂ ਭਰੀਆਂ ਹੋਈਆਂ ਕਿਹੜੀਆਂ। ਹੈਲੋ। ਅ। ਫੁਰ
ਹਾਂ ਮੈਂ। ਇਹ ਬੰਦ ਪੈਕਟ ਚ ਹੋਲ। ਵਗੈਰਾ ਕਰਤਾ ਉਹਣਾਂ।
ਹਾਂ ਆਪੇ ਕੀਤਾ ਉਹਨਾਂ ਹੂੰ ਆਪ। ਆਪੀ ਕੀਤਾ ਉਹਨਾਂ ਨੇ।
ਉਦਾਂ। ਬਸ ਉਹੀ ਹੈ ਮੈਂ ਅੱਜ ਕੱਲ ਬੱਚਿਆਂ ਨੂੰ ਬਸ ਇਹੀ। ਪਸੰਦ ਹੈਗੀਆਂ। ਘਰ ਬੈਠੇ ਇਹਨਾਂ ਨੂੰ ਮੈਗੀਆਂ ਬਣਾ ਦੋ ਜਾਂ ਅਮ। ਮਕਰੋਨੀ ਪਾਸਤਾ ਬਣਾ ਦੋ‌। ਕੁਛ ਨਾ ਕੁਛ ਬਣਾਈ ਜਾਓ ਹਾਂ ਪਰ ਉਹ ਹੈ ਨਾ।
ਹੂੰ ਉਹਦੇ ਕਿੱਥੇ ਤਾਂ। ਬਸ ਸਮਾਨ।
ਅੱਛਾ ਹਾਂ ਨਹੀਂ ਫੇਿਰ ਉਹ ਤਾਂ ਹੁੰਦਾ ਹੀ ਕੀ ਮੈਗੀ। ਮੈਗੀ ਵਗੈਰਾ ਤੇ ਫੇਰ ਜਦੋਂ ਘਰ ਬਣਦੀਏ ਹੂੰ ਫੇਰ ਵੱਡੇ ਬੰਦਿਆਂ ਦਾ ਵੀ ਜੀਅ ਕਰਦਾ ਵੀ ਖਾਣ ਤੇ ਵੀ ਖਾਈਏ ਹਾਂ ਚਲੋ ਕਿਸੇ ਵੇਲੇ ਖਾਣ ਨੂੰ ਤਾਂ ਕੋਈ ਗੱਲ ਨਹੀਂ ਹੈਗੀ। ਬਈ ਅੱਜ ਆ ਵੀ ਚੱਲ ਡੇਲੀ ਨਾ ਦਵੇ ਬੱਚਿਆਂ ਨੂੰ ਦੇਈ ਆ
ਕਦੇ ਹਫਤੇ ਚ ਹਾਂਜੀ ਪੰਦਰਾਂ ਦਿਨ ਚ ਬਣਾ ਲ
ਹਾਂ ਹਫਤੇ ਚ ਪੰਦਰਾਂ ਦਿਨਾਂ ਬਾਦ ਇੱਕ ਵਾਰੀ ਕਹਿ ਤਾ ਵੀ ਅਸੀਂ ਇੱਕ ਵਾਰੀ ਬਣਾਵਾਂਗੇ। ਤੇ ਅੱਜ ਕੱਲ ਤੇ ਔ ਵੀ ਮੈਂ ਵੀ ਕੱਲ ਸਗੋਂ ਪੁੱਛਿਆਨੂੰ ਦ ਕ ਔਨੂੰ ਮਤਲਬ ਸੋ ਸੌਦੇ ਵਾਲੇ ਨੂੰ ਭੀ ਕੋਈ ਸਿਰਫ ਸੂਜੀ ਦੀ ਕੋਈ ਚੀਜ਼ ਮਿਲਦੀ ਹੈ? ਕਹਿੰਦਾ ਸਿਰਫ ਸੂਜੀ ਦੀ ਨਹੀਂ ਬਣ ਸਕਦੀ, ਕਹਿੰਦਾ ਸੱਤਰ ਪ੍ਰਸੈਂਟ ਸਾਡੇ ਕੋਲ
ਹੈਲੋ।
ਔ ਕਹਿੰਦਾ ਹਾਂ। ਔ ਕਹਿੰਦਾ ਵੀ ਸਾਡੇ ਕੋਲ ਸੱਤਰ ਪ੍ਰਸੈਂਟ ਸੂਜੀ ਹੁੰਦੀ ਏ।
ਅੱਛਾ।
ਹਾਂ ਤੇ ਤੀਹ ਪ੍ਰਸੈਂਟ ਤਾਂ ਕਹਿੰਦਾ ਵੀ ਤੁਸੀਂ ਤੁਹਾਨੂੰ ਕਿਤੋਂ ਵੀ ਤੁਸੀਂ ਜਿਨ ਜਿੰਨਾ ਮਰਜੀ ਕੋਈ ਕਹੇਗਾ ਨਾ ਵੀ ਤੁਹਾਨੂੰ ਅਸੀਂ ਪਿਓਰ ਬਿਲਕੁਲ ਸੂਜੀ ਬਿਲਕੁਲ ਸੂਜੀ ਆ ਕਹਿੰਦਾ ਬਿਲਕੁਲ ਸੂਜੀ ਜਿੰਨੀ ਵੀ ਲੈਈ ਵਿੱਚ ਮੇਦ ਦਾ ਹੋਏਗਾ ਹੀ ਹੋਏਗਾ ਉਹਨੂੰ ਬੈਂਡਿੰਗ ਕਰਨ ਵਾਸਤੇ, ਓਨੂੰ ਮਿਕ ਮਿਕਸ ਕਰਨ ਵਾਸਤੇ, ਓਨੂੰ ਆਪਸ ਵਿੱਚ ਚਪੇਣ ਵਾਸਤੇ ਸਾਨੂੰ ਮੇਦੇ ਦੀ ਲੋੜ ਪੈਂਦੀ ਹੈ। ਕਿਉਂਕਿ ਮੇਦੇ ਨ ਇਹ ਕੰਮ ਕਰਨਾ ਹੁੰਦਾ ਮੇਦੇ ਨ ਇਹ ਕੰਮ ਕਰਨਾ ਹੁੰਦਾ। ਤੇ ਇਸ ਕਰਕੇ ਕਹਿੰਦੇ ਵੀ ਤੁਸੀਂ ਇਹ ਨਾ ਸੋਚੋ ਵੀ ਤੁਹਾਨੂੰ ਕੋਈ ਬਿਲਕੁਲ ਪਿਔਰ ਮਿਲਦਾ ਪਿਆ ਬਿਲਕੁਲ ਪਿਔਰ ਨਹੀਂ ਮਿਲੇਗੀ। ਵਿੱਚ ਤੀਹ ਪ੍ਰਸੈਂਟ ਏ ਵੀਹ ਪ੍ਰਸੈਂਟ ਤੇ ਇਹਨਾ ਕੁ ਤੇ ਤੁਹਾਨੂੰ ਮੇਦਾ ਆਏਗਾ ਹੀ ਤੁਹਾਡੇ ਕੋਲ। ਤੇ ਚੱਲ, ਮੈਂ ਕਿਹਾ ਫੇਰ ਔ ਔ ਵੀ ਚੱਲ ਠੀਕ ਹੈ ਸਾਰਾ ਮੇ
ਹਾਂਜੀ ਬਿਲਕੁਲ ਬਿਲਕੁਲ।
ਹਾਂ, ਥੋੜਾ ਜਿਹਾ ਤਾਂ ਵਿੱਚ ਚੱਲ ਆਪਣਾ ਜਾਂਦੀ ਹੋਈ ਆ ਨਾ ਸੂਜੀ ਵਗੈਰਾ, ਤੇ ਕੋਈ ਫੇਰ ਇਸ ਵਿਰ ਬੱਚਿਆਂ ਨੂੰ ਇਹ ਕਹਿ ਦੇ ਆ ਵੀ ਚੱਲ ਹੁਣ ਛੁੱਟੀਆਂ ਏ ਛੁੱਟੀਆਂ ਚ ਚੱਲ ਵੀ ਘਰ ਬੈਠੇ ਤਾਂ ਉਹਨਾਂ ਦਾ ਦਿਲ ਕਰੇਗਾ ਹੀ। ਤੇ ਹਫ਼ਤੇ ਬਾਦ ਹਫ਼ਤੇ ਬਾਦ ਬਣਾ ਤੇ ਕਰਾਂਗੇ। ਤੇ ਔਦਾਂ ਸਕੂਲ ਜਾਂਦੇ ਆ ਫੇਰ ਤੇ ਬੱਚਿਆਂ ਨੂੰ ਕੋਈ ਇੰਨੀ ਔ ਆਂਦੀ ਨੀ ਕਿਉਂਕਿ ਸਕੂਲੋਂ ਆਂਦੇ ਆ ਫਿਰ ਥੋੜਾ ਆਰਾਮ ਕਰਦੇ ਆ ਫਿਰ ਟਿਊਸ਼ਨਾਂ ਵਗੈਰਾ ਚਲੇ ਜਾਂਦੇ ਨੇ।
ਹਾਂਜੀ ਬਿਲਕੁਲ ਸ਼ਡਿਊਲ ਦੇ ਪੱਗ ਪੀਬਣਿਆ। ਬੱਚਿਆਂ ਦਾ। ਵੀ
ਹਾਂਜੀ। ਚਲੋ ਹੋਰ ਦੱਸੋ।
ਹੈਲੋ, ਹਾਂਜੀ ਚਲੋ ਠੀਕ ਹੈ। ਮੈਂ ਤੁਹਾਨੂੰ ਕਰਨੀ ਹਾਂ ਕਾਲ।
ਜੀ। ਠੀਕ ਹੈ, ਔ ਕੇ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਠੀਕ, ਠੀਕ ਜੀ ਔ ਕੇ। ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ
ਹਾਏ ਕਿਆ ਹੋ ਗਿਆ।
ਕਿ ਹਾਂ
ਆਟੀ ਪਾਂਚ ਮਿੰਟ